ਹੈਲੋ।
ਸਸ ਸ੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਓ, ਮੈਂ ਜੇੜੇ ਤੂਸੀਂ ਮੈਨੂੰ ਦੱਸ ਦਸੇਆ ਨੀ ਸੀਗਾ ਵੀ ਅਰਦਾਸ ਤੋਂ ਬਾਦ ਜੇੜਾ ਦੌਰਾ ਹੁੰਦਾ ਹਨਾ
ਮੈਂ ਤੈਨੂੰ ਕਿਹਾ ਤਾਂ ਹੈਗਾ ਸੀਗਾ ਤੇ ਚੱਕ ਲੋ।
ਚੱਕੇਆ ਮੈਂ ਸਰਚ ਕੀਤਾ ਮੈਨੂੰ ਲੱਭਿਆ ਨੀ।
ਕੀ ਭਰੇਆ, ਭਰੇਆ ਕੀ ਆ?
ਮੈਂ ਏਹੀ ਭਰਿਆ ਸੀ ਅਰਦਾਸ ਤੋਂ ਬਾਦ ਹੋਣ ਵਾਲਾ ਦੌਰਾ।
ਬੋਲੇਆ ਜਾਣ ਵਾਲਾ, ਗੂਗਲ ਤੇ ਭਰੇਆ?
ਗੂਗਲ ਤੇ ਭਰੇਆ ਸੀਗਾ।
ਏ ਤਾਂ ਹੋ ਈ ਨੀ ਸਕਦਾ ਵੀ ਨਾ ਆਯਾ ਹੋਵੇ।
ਆਯਾ ਨੀ ਓਥੇ ਤਾ ਅਰਦਾਸ ਆਗੀ ਪੂਰੀ।
ਅੱਛਾ, ਚੱਲ ਕੋਈ ਨੀ ਤੇਨੂ ਮੈਂ ਕਾਰਕੇ ਭੇਜੂਗਾਂ।
ਤੁਸੀਂ ਭੇਜ ਦੋ ਮੈਂ ਤਾ ਸਾਰਾ ਫਰੋਲ ਲੇਆ ਉਹ ਮੈਨੂੰ ਕੁਛ ਵੀ ਨੀ ਲੱਭੇਆ ਓਦੇ ਚ।
ਏ ਤੇ ਹੋਈ ਨੀ ਸਕਦਾ, ਚੱਲ ਕੋਈ ਨੀ ਤੈਨੂੰ ਮੈਂ ਜਰੂਰ ਕਾਰਕੇ ਭੇਜੂਂਗਾ ਮੈਨੂੰ ਮਾੜਾ ਜਾ ਜਾਣ ਦੋ।
ਓ ਵੀ ਡੇਲੀ ਪਢ ਸਕਦੇ ਆ ਆਪਾਂ?
ਲੈ ਹੋਰ, ਓ ਤਾ ਜ ਹਾਂ ਅਰਦਾਸ ਤੋਂ ਬਾਦ ਡੇਲੀ ਪਢੇ ਜਾਣ ਆਲੀ ਆ ਓ ਵੈਸੇ ਤਾ।
ਫੇਰ ਮੈਂ ਪਾਗਲ ਆ ਮੈਂ ਦੋ-ਤਿੰਨ ਸਾਲ ਹੋ ਗਏ ਮੈਨੂੰ ਪਾਠ ਕਾਰਦੀ ਨੂੰ ਅਰਦਾਸ ਕਾਰਦੀ ਨੂੰ ਮੈਨੂੰ ਅੱਜ ਤੱਕ ਏ ਚੀਜ ਨੀ ਪਤਾ ਹੈਗੀ।
ਓ ਫੇਰ ਕੋਈ ਐਵੇਂ ਆ ਨਾ ਜੋ ਕੋਈ ਓ ਜਰੂਰੀ ਵੀ ਨੀ ਤਾਂ ਮੈਂ ਪਢਦਾ ਈ ਨੀ ਗਾ।
ਮੈਨੂੰ ਵਦੀਆ ਲਾੱਗਦਾ ਪਰ ਓਹ।
ਚੱਲ ਗਾ ਓ ਤਾਂ ਠੀਕ ਆ ਮੈਂ ਤੈਨੂੰ ਐ ਨੀ ਕੈਂਦਾ ਵੀ ਨਾ ਕਰ, ਕਰਨਾ ਜਰੂਰੀ ਆ ਵੀ ਵੈਸ ਐ ਵੀ ਮਤਲਬ ਓ ਨੀ ਵੀ ਹਨਾ ਵੀ ਜਰੂਰੀ ਓ ਆ, ਓ ਤਾਂ ਤੇਰੇ ਤੇਰੀ ਸ਼ਰਧਾ ਦੇਖ, ਵੀ ਕਰਨਾ ਹਾਂ ਮੈਨੇ ਵਧੀਆ ਕਾਰ ਲਾ। ਐ ਤਾਂ ਤ ਪਹਿਲਾਂ ਵੀ ਇੱਕ ਦੋਹਰਾ ਪੜ੍ਹਿਆ ਜਾਂਦਾ।
ਹੂੰ-ਹੂੰ, ਹੂੰ
ਪੜ੍ਹਦੀਆਂ ਉਹ?
ਕਿਹੜੇ ਵਾਲਾ?
ਅਰਦਾਸ ਤੋਂ ਪਹਿਲਾਂ ਨਾ ਮੈਨੂੰ ਤਾਂ ਪਤਾ ਨੀ ਮੈਂ ਤਾਂ ਉਹ ਪੜਦੀ ਹੁਨੀ ਆ ਪਵਨ ਗੁਰੂ ਪਾਣੀ ਪਿਤਾ।
ਉਹ ਤੋਂ ਬਾਦ-ਬਾਦ ਫਿਰ ਬਸ ਸਵੇਰ ਸਲੋਕ ਤੋਂ ਬਾਦ ਇੱਕ ਉਹ ਵੀ ਪੜਿਆ ਜਾਂਦਾ ਉਹ ਵੀ ਤੈਨੂੰ ਭੇਜ ਦੂਗਾ। ਉਹ ਸ਼ਾਇਦ ਸੁਣਿਆ ਹੋਣਾ ਤੂੰ, ਤੂੰ ਠਾਕੁਰ ਤੁਮ ਪਏ ਅਰਦਾ ਤੂੰ ਠਾਕੁਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਖ ਘ ਉਹ ਪੜਿਆ?
ਉਹ ਮੈਂ ਗੁਰਦੁਆਰੇ ਚ ਹੀ ਸੁਣਿਆ ਹੁਣ
ਮੁਹਾਵਰਾ ਅਰਦਾਸ ਤੋਂ ਪਹਿਲਾਂ ਉਹ ਪੜਿਆ ਜਾਂਦਾ ਜੀ।
ਅੱਛਾ ਮੈਨੂੰ ਇਨਾ ਪਤਾ ਨੀ ਸੀਗਾ ਮੈਂ ਤਾਂ ਸਿੱਧੀ ਮੈਂ ਨਾ ਇਹਦੇ ਵਿੱਚ ਇੱਕ ਐਪ ਡਾਊਨਲੋਡ ਕੀਤਾ ਹੋਇਆ ਉਹਦਾ ਨਾਮ ਹੈਗਾ ਸਹਿਜ ਪਾਠ
ਸਹੀ ਪਾਠ ਅੱਛਾ ਸੁੰਦਰ ਗੁਟਕਾ-ਸੁੰਦਰ ਗੁਟਕਾ ਤਾਂ ਨੀ
ਇਹਦਾ ਨਾਮ ਹੈਗਾ ਜੀ ਸਿੱਖ ਵਰਲਡ-ਸਿੱਖ ਵਰਲਡ
ਅੱਛਾ
ਹਾਂ ਮੈਂ ਇਹਦੇ ਵਿੱਚੋਂ ਪੜ੍ਹਦੀ ਹੁੰਦੀ ਹਾਂ ਸਾਰੇ ਪਾਠ ਜਿਵੇਂ ਰਹਿ ਰਾਸ ਦਾ ਹੋ ਗਿਆ ਹਨਾ ਇਹਦੇ ਵਿੱਚ ਸਾਰੇ ਨਿਕਲ ਜਾਂਦੇ ਨੇ
ਗੁੜਕਾ ਸਾਹਿਬ ਨੀ ਰੱਖਿਆ ਤੁ ਸੀ ਘਰੇ
ਗੁਟਕਾ ਸਾਹਿਬ ਮੇਰੇ ਕੋਲ ਪੈਲਾਂ ਸੀਗਾ ਹੁਣ ਮੈਂ ਰੱਖਿਆ ਨੀ ਹੈਗਾ ਕਈ ਵਾਰੀ ਝੂਠੇ ਛੂਟੇ ਹੱਥ ਲੱਗਦੇ ਰੈਂਦੇ ਨੇ ਫਿਰ ਕੌਣ ਹੁੰਦਾ
ਅਲੱਗ ਤੋਂ ਤੁਹਨੇ ਕੋਈ ਉਹ ਨੀ ਰ ਬਣਾਇਆ ਹੋਇਆ ਘਰੇ ਫੇਰ ਉੱਥੇ ਰੱਖ ਲਾ
ਉੱਥੇ ਬਸ ਮੈਂ ਅਗਰ ਲਿਆਣ ਦੀ ਘੋਲ ਕਰੀ ਜਾਂਦੀ ਹਾਂ ਗੁਰਦੁਆਰੇ ਚ' ਪੈਲਾਂ ਲੈ ਕੇ ਕੇ ਆਈ ਸੀ ਫਿਰ ਮੈਂ ਉੱਥੇ ਉਹ ਦੇ ਆਈ ਸੀਗੀ
ਐਵੇਂ ਤਾਂ ਫਿਰ ਉਹ ਤਾਂ ਰੱਖਣਾ ਪੈਂਦਾ ਦੇਖ ਵੀਸ਼ ਹੋਦੀ ਤਾਂ ਮਤਲਬ ਆਦਰ ਸਨਮਾਨ ਤਾਂ ਦੇਖ ਜਰੂਰੀ ਆ
ਹਾਂ ਉਹ ਸਨਮਾਨ ਜ਼ਰੂਰੀ ਆ ਨਾ ਤਾਂ ਕਰਕੇ ਹੁਣੈਂ ਫੋਨ ਚ' ਹੀ ਕਰ ਲੈਂਦੀ ਹਾਂ
ਹਮ ਐਵੇਂ ਨਾ ਫੋਨ ਨਾਲ ਸਿਸਟਮ ਥੋੜਾ ਜਿਹਾ ਹੋਰ ਆ ਇਹਨੂੰ ਹੁਣ ਆਪਾਂ ਹੁਣ ਮੈਂ ਦੇਖ ਆਖਿਆ ਹੁਣ ਤਾਂ ਮੈਂ ਥੋੜਾ ਜਦੋਂ ਦਾ ਮੈਂ ਵੀ ਇਹ ਲੱਗ ਗਿਆ ਹੀ ਸੀਗਾ ਕਰਨੀ ਦੇਖੋ ਬ੍ਰਹਮ ਕਬਜ ਦਾ ਪਾਠ ਆ ਮੈਂ ਫੋਨ ਤੇ ਕਰਦਾ ਸੀ ਉਹ
ਹਮ-ਹਮ
ਜਦੋਂ ਸਿਰ ਧੋਨਾ ਮਤਲਬ ਉਹਦੇ ਵਾਸਤੇ ਨਾ ਸੁਚਮ ਬੋਤ ਚਾਹੀਦੀ ਹੁੰਦੀ ਆ ਸਭ ਤੋਂ ਵੱਧ ਮਤਲਬ ਸੁੱਚਾ ਪਨ ਉਹਦੇ ਲਈ ਚਾਹੀਦਾ ਉਹ ਪਾਠ
ਉਹ ਕਿਸ ਚੀਜ਼ ਨਹੀਂ ਹੁੰਦਾ
ਉਹ ਮਤਲਬ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਬਣਾਇਆ ਸੀਗਾ ਜਦੋਂ ਉਹਨਾਂ ਦੇ ਜੰਗ ਯੁਦਾਂ ਚੱਲਦੇ ਸੀਗੇਆਂ ਜਿਹੜੇ ਅਫਗਾਨ ਸੀਗੇ
ਹਮ-ਹਮ
ਇਹ ਅਫਗਾਨੀ ਨਾ ਉਹਨਾਂ ਤੇ ਆਪਣੇ ਮਤਲਬ ਇਹ ਮੁ ਮੁਸਲਿਮ ਸੀਗੇ ਜਿਹੜੇ ਸਿੱਖਾਂ ਤੇ ਕਲਮਾਂ ਪੜ੍ਹਦੇ ਹੁੰਦੇ ਮਤਲਬ ਇਹ ਕੋਈ ਕਲਮ ਪੜ੍ਹ ਕੇ ਉਹਨਾਂ ਤੇ ਵਾਰ ਕਰ ਦਿੰਦੇ ਮਤਲਬ ਆਪਣੇ ਉਹਨਾਂ ਅੱਗੇ ਹਲਕਾ ਕਿ ਪੈ ਜਾਂਦਾ ਸੀ। ਫਿਰ ਜਿਹੜੀ ਦਸਵਂ ਗ੍ਰੰਥ ਦੀ ਬਾਣੀ ਆ ਗੁਰੂ ਗੋਬਿੰਦ ਸਿੰਘ ਜੀ ਦੀ
ਹਮ-ਹਮ
ਉਹਨਾਂ ਚੋਂ ਫੇਰ ਉਹਨਾਂ ਨੇ ਬ੍ਰਹਮ ਕਵ ਚ' ਕੱਢ ਕੇ ਇਹ ਮਤਲਬ ਇੱਕ ਹੈਗਾ ਛੋਟੀ ਹੈ ਮਤਲਬ ਇੱਕ ਪਹਿਰੇ ਹੀ ਇੱਕ ਪੌੜੀ ਉਹ ਆ। ਬਊ ਫੇਰ ਉਹ ਕੱਢ ਕੇ ਦਿੱਤਾ ਸੀਗਾ, ਮਤਲਬ ਕੇ ਮਤ ਜੇ ਤੁਸੀਂ ਕਹਿੰਦੇ ਵੀ ਜੰਗ ਤੋਂ ਜਾਣ ਤੋਂ ਪੈਲਾਂ ਪੜ੍ਹੋਗੇ ਜਿੰਨਾ, ਓਨਾ ਮਤਲਬ ਕੋਈ ਤੁਹਾਡੇ ਤੇ ਉਹ ਨੀ ਕਰ ਸਕਦਾ। ਵੀ ਥੋਨੂੰ ਨੀਵਾਂ ਨਹੀਂ ਪਾ ਸਕਦਾ ਹਮ, ਬ੍ਰਹਮ ਕਵਜ਼ ਤੋਂ ਬਾਅਦ। ਬ੍ਰਾਹਮਾ-ਬ੍ਰਾਹਮ ਹੋ ਗਿਆ, ਸਾਰਾ ਬ੍ਰਹਿਮੰਡ ਕਵਚ ਤੋਂ ਭਾਗਤ ਉਹਦੀ ਵਾੜ ਮਤਲਬ ਕਿ ਸਾਰਾ ਬ੍ਰਹਿਮੰਡ ਤੁਹਾਡੇ ਆਲੇ-ਦੁਆਲੇ ਵਾੜ ਕਰਕੇ ਖੜ ਜੂਗਾ ਵੀ ਤੁਹਾਡਾ ਕੋਈ ਐਵੇਂ ਕੋਈ ਕੁੱਛ ਇਹੋ ਜਿਹਾ ਕੋਈ ਤੰਤਰ-ਮੰਤ ਫਿਰ ਕੋਈ ਉਹ ਨਹੀਂ ਵਿਗਾੜ ਸਕਦਾ ਕੋਈ।
ਊਚਨੀਚ ਤਾਂ ਉਹ ਕਰ ਨਹੀਂ ਸਕਦਾ।
ਹਾਂ, ਏਹਦੀ ਮਤਲਬ ਨਾ ਉਹ ਮੈਂ ਪਹਿਲਾਂ ਕਰੇ ਸੀਗੇ ਕਿਤੇ ਇਕਤਾਲੀ ਦਿਨਾਂ ਦੇ ਪਾਠ ਹੁੰਦੇ ਨੇਗੇ।
ਅੱਛਾ।
ਜੇ ਕਰਨੇ ਹੋਣ ਬੱਤੀ ਪਾਠ ਕਰਨੇ ਪੈਂਦੇ ਨੇ, ਏਂਦੇ ਮਤਲਬ ਇੱਕ ਟਾਈਮ ਇੱਕ ਵਾਰੀ'ਚ।
ਅੱਛਾ।
ਹ ਹਾਂ, ਜੇ ਤਾਂ ਆਪਾਂ ਉਂ ਵੈਸੇ ਆਪਣੀ ਸ਼ਰਧਾ ਮੁਤਾਬਕ ਆਪਦਾ, ਇੱਕ ਜਿਵੇਂ ਐਵੇਂ ਲੈ ਹੁਣ ਮੈਂ ਸਿਰ ਜਲਦੀ ਧੋ ਲੈਣਾ। ਕਈ ਵਾਰ ਇੱਕ-ਦੋ ਵਾਰੀ ਕ ਛੱਡ ਵੀ ਦਿੱਤਾ ਜਿੱਦਾਂ ਮੈਂ ਸਿਰ ਧੋਣਾ ਓਦਾ ਕਰਦਾ ਹੁੰਨਾ, ਇਹ ਤਾਂ ਐਵੇਂ ਹੁੰਦੀਆਂ ਨੇ ਕਟਿਸ ਦੇਖਨਾ ਨੀ ਕੁਛ ਮਤਲਬ ਕਿ ਸੱਜੇ ਵਾਲੀ ਸਾਈਡ ਮੂੰਹ ਰੱਖਣਾ ਹੁੰਦਾ, ਹਾਂ ਸਜਿਆ ਗਿਆ ਜਿੱਧਰੋਂ ਸੂਰਜ ਚੜ੍ਹਦਾ।
ਓਕੇ।
ਉੱਧਰ ਹੀ ਮੂੰਹ ਰੱਖਣਾ ਪੈਂਦਾ ਤੇ ਜੇ ਤਾਂ ਨੋਰਮਲ ਕਰੇ, ਜੇਕ ਹੁਣ ਮਤਲਬ ਬ ਵੀਹ ਇਕਤਾਲੀ ਦਿਨ ਕਰਨਾ ਤਾਂ ਇਹਦੀ ਕੰਡੀਸ਼ਨਾਂ ਹੋਰ। ਜੇ ਐਵੇਂ ਕਰਨਾ ਵੀ ਕਦੇ-ਕਦੇ ਹਨਾ, ਉਹਦੇ ਲਈ ਤੈਨੂੰ ਸੁ ਉੱਚਾ ਰੱਖਣਾ ਪਊਗਾ ਇੱਕ ਜਲ, ਸੁੱਚਾ ਕੱਪੜਾ ਜਿਹਦੇ ਬੈਠੀ
ਜਿਵੇਂ ਆਪਾਂ ਗੀਤਾ'ਚ ਰੱਖਦੇ ਹਾਂ, ਉਹ ਚੀਜ਼ ਹੈ ਇਹਦੇ'ਚ ਵੀ।
ਅੱਛਾ।
ਗੀਤਾ 'ਚ ਵੀ, ਗੀਤਾ 'ਚ ਵੀ ਆਪਾਂ ਪਾਣੀ ਰੱਖਦੇ ਹਾਂ, ਸੁੱਚਾ ਕੱਪੜਾ ਹੁੰਦਾ। ਜਿਹਦੇ ਉੱਤੇ ਆਪਣਾ ਆਸਣ ਹੁੰਦਾ, ਉਹਦੇ'ਤੇ ਬੈਠਦੇ ਆ, ਉਹ ਵੀ ਸੁੱਚਾ ਸੁੱਚਾ ਹੁੰਦਾ, ਆਪਣੇ ਕੱਪੜੇ ਵੀ ਸਾਰੇ ਸੁੱਚੇ ਹੁੰਦੇ ਨੇ। ਨਹਾ-ਧੋ ਕੇ ਫੇਰ ਕਰਨਾ ਹੁੰਦਾ।
ਹਮ-ਹਮ। ਤੇਜ ਐਵੇਂ ਸੀਗਾ ਤੇ ਜੇਕਰ ਇਕਤਾਲੀ ਦਿਨ ਪਾਠ ਕਰਦਿਆਂ ਫੇਰ ਸੁੱਚੇ ਦੇਸੀ ਘਿਓ ਦੀ ਦੇ ਜੋਤ ਜਲਾਉਂਦੇ
ਹਾਂ, ਸੇਮ ਗੀਤਾ'ਚ ਵੀ ਏਹੀ ਚੀਜ਼ ਹੈ।
ਤੇ ਸੁੱਚੇ ਦੇਗ ਚਲੂਗੀ, ਸੁੱਚੇ ਦੇਸੀ ਘਿਓ ਦੀ।
ਹਾਂ, ਤੇ ਜਿਹੜਾ ਇੱਕ ਇੱਕ ਚੌਪਈ ਸਾਹਿਬ ਹੁੰਦਾ ਵੀਰੇ, ਉਹਦੇ ਵਿੱਚ ਕਿੰਨੇ ਪਾਠ ਕਰਨੇ ਹੁੰਦੇ ਨੇ ਇੱਕ ਤਾਂ ਜੁਪ ਜੀ ਸਾਹਿਬ ਹੋ ਗਿਆ।
ਉਹ ਚੌਪਹਿਰਾ ਸਾਹਿਬ ਹੁੰਦਾ, ਜਿਹੜਾ ਤੁਸੀਂ ਕਹਿ ਰੇ।
ਚੌਪਹਿਰਾ ਸਾਹਿਬ ਹਾਂ, ਚੌਪਹਿਰਾ ਸਾਹਿਬ 'ਚ
ਉਹਨਾ ਮੇਰੇ ਕੋਲ ਸ਼ਾਇਦ ਮੇਰੇ ਕੋਲ ਹੈਗਾ ਵੀ, ਇੱਕ ਮਿੰਟ ਕਰੋ ਹੋਲਡ ਕੁੱਝ ਲਿਖਿਆ ਹੁੰਦਾ ਸੀਗਾ, ਮੈਨੇ ਮੈਂ ਵੈਸੇ ਕਰਿਆ ਨੀਗਾ, ਮੈਂ ਤੈਨੂੰ ਐਵੇਂ ਹੀ ਕਹਾਂ
ਹਮ-ਹਮ।
ਇੱਕ ਮਿੰਟ, ਉਹ ਨਾ ਉਹਦੇ, ਹਾਂ
ਕਹਿੰਦੇ ਇਹ ਬਾਰਾਂ ਵ, ਬਾਰਾਂ ਵਜੇ ਤੋਂ ਦੋ ਵਜੇ ਦੇ ਵਿੱਚ-ਵਿੱਚ ਹੁੰਦਾ ਆ।
ਹਾਂ-ਹਾਂ ਐਵੇਂ ਹੁੰਦਾ ਇਹਨਾਂ ਦਾ ਕੋਈ ਸਿਸਟਮ, ਸਾਡੇ ਚੱਲਦੇ ਨੇਗੇ ਹੁਣ ਵੀ। ਪਰ ਐਵੇਂ ਵੀ ਮੈਂ ਕਦੇ ਕੀਤਾ ਨੀਗਾ, ਉਹ ਵੀ ਮਤਲਬ ਐਵੇਂ ਦੋ ਜਾਂ ਤਿੰਨ ਪਤਾ ਨੀ, ਉਹਦੇ ਜਪਜੀ ਸਾਹਿਬ ਦੇ ਪਾਠ ਹੁੰਦੇ ਨੇਗੇ।
ਵੀਰਾ ਮੇਰਾ ਬਹੁਤ ਦਿਲ ਕਰਦਾ ਹੈ, ਪਾਠ ਕਰਨ ਨੂੰ ਬਟ ਮੈਨੂੰ।
ਆਹ ਸੀਗਾ ਹਾਂ, ਇਹ 'ਚ ਪੰਜ- ਪੰਜ ਨਾ ਜਾਪੀ ਸਾਹਿਬ ਦੇ ਪਾਠ ਹੁੰਦੇ ਨੇਗੇ।
ਅੱਛਾ।
ਹਾਂ ਤੇ ਦੋ ਚੌਪਈ ਸਾਹਿਬ ਦੇ ਪਾਠ ਇੱਕ ਸੁਖਮਣੀ ਸਾਹਿਬ ਦਾ ਤੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ। ੱ
ਅੱਛਾ।
ਪੰਜ ਵਾਰ ਜਪਜੀ ਸਹਿਬ ਪੜ੍ਹਨਾ ਪੈਂਦਾ।
ਪੰਜ ਵਾਰੀ ਜਪਜੀ ਸਾਹਿਬ ਦਾ ਹੁੰਦਾ, ਫੇਰ ਔ ਤੋਂ ਬਾਅਦ ਸੁਖਮਨੀ ਸਾਹਿਬ ਦਾ ਹੁੰਦਾ। ਫੇਰ, ਕਿਦਾਂ ਦੱਸੋ ਤੁ।
ਦੋ ਪਾਠ ਚੋਪਈ ਸਾਹਿਬ ਦੇ, ਪੈਲਾਂ ਪੰਜ। ਪੰਜ ਜਪਜੀ ਸਾਹਿਬ ਦੇ, ਦੋ ਪਾਠ ਚੌਪਈ ਸਾਹਿਬ ਇੱਕ ਸੁਖਮਨੀ ਸਾਹਿਬ ਦਾ। ਪਿਛੇ ਔ ਆਨੰ ਵਾ ਅਨੰਦ ਸਾਹਿਬ ਦੀ ਛੇ ਪੌੜੀਆਂ। ਵੈਸੇ ਆਨੰਦ ਪ ਆਨੰਦ ਸਹਿਬ ਦੇ ਨਾ ਚਾਲੀ ਪੌੜੀਆਂ ਨੇ ਨਾ।
ਚਾਲੀ ਨੇ।
ਹਾਂ ਪੈਲਿਯਾਂ ਪੰਜ ਤੇ ਇਕ ਲਾਸਟ ਚ ਪੜ੍ਹਨੀ ਪੈਰੀਂ ਹੈ।
ਅੱਛਾ।
ਯੋ।
ਮੈਂ ਕਦੇ ਕੀਤਾ ਨੀ ਨਾ ਏਹੇ ਹੇ। ਮੈਨੂੰ ਪਤਾ ਵੀ ਨੀ, ਮੈਂ ਬਸ ਅ ਤਿੰਨ -ਚਾਰ ਸਾਲ ਹੋ ਗਏ ਮੈਨੂੰ ਜਪ। ਜੀ ਸਾਹਿਬ ਦਾ ਈ ਕਰਦੀ ਆਂ ਮੈਂ
ਵਧੀਆ ਗੱਲ ਆ ਜਪਜੀ ਜੇ ਵੀ ਪੜ੍ਹ ਲਿਆ, ਏਦਾ, ਪਤਾ ਜੇ ਮਨ ਅਸਲ ਗੱਲ ਮੰਨਦੀ ਆ ਜੇ ਹੁਣ ਤੇਰੇ। ਭਾਰ ਕਡ ਦੀ ਐ ਸੋ ਐਂ ਵੀ ਹਣਾ ਮੈਂ ਔਖਾ ਜਾ ਹੋ ਕੇ ਪੜ੍ਹ ਰਿਹਾਂ। ਔਨੀ ਫੇਰ ਔਦਾ ਫਾਇਦਾ ਨੀ। ਹਾਂ ਮਤਲਬ ਤੇਰੀ ਸ਼ਰਧਾ ਦੇਖ, ਜਿੰਨਾ ਵੀ ਸ਼ਰਧਾ ਮੁਤਾਬਿਕ ਤੂੰ ਪੜ੍ਹ ਸਕਦੀ ਆ। ਪੜੋ ਘੱਟ ਪੜ੍ਹ ਵੱਧ ਪੜੋ ਜੇ।
ਜੇ ਹੁੰਦੀ ਆ ਮੈਂ ਔਹ ਇੱਕ ਵਾਰੀ ਸ਼ਾਮ ਨੂ ਰਹਿਰਾਸ ਸਾਹਿਬ ਦਾ ਕਰ ਲੈਂਨੀ ਆ ਕਦੇ- ਕਦੇ‌ ਹੁਣ ਚ ਮੈਂ ਕੋਈ ਪਾਠ ਨੀ ਛੇੜਿਆ ਹੈਗਾ ਹੁਣ ਤੱਕ ਤੇ।
ਅੱਛਾ, ਨਾ ਵਧੀਆ ਗੱਲ ਆ ਕਰੋ, ਕਰਨਾ ਚਾਈਦੈ ਜਰੂਰੀ ਐ।
ਮੈਂ ਪੈਂਲਾਂ ਸੋਚ ਦੀ ਸੀਗੀ ਮੈਂ ਕਯਾ ਸੈਜ ਪਾਠ ਦਾ ਸਟਾਰਟ ਕਰੂੰਗੀ, ਬਟ ਮੈਨੂੰ ਔਦੀ ਵੀ ਨੀ ਪਤਾ ਕਿਵੇਂ ਹੁੰਦਾ ਔ। ਕੀਵੇਂਂਬ।
ਸਹਿਜ ਪਾਠ ਸਹਿਜ ਦਾ ਮਤਲਬ -ਮਤਲਬ ਐਵੇਂ ਆ ਵੀ ਸਹਿਜ ਆ ਜੋ। ਜਿਵੇਂ ਤੂੰ ਚਾਹੇ ਰੋਜ਼ ਇੱਕ ਅੰਗ ਪੜ੍ਹਲਾਂ ਗੁਰੂ ਸਾਹਿਬ ਦਾ।
ਹਾਂ।
ਜਾ ਦੋ ਪੜਲਾ ਮਤਲਬ ਤਨੂੰ ਪਤਾ ਹੋਨਾ ਚਾਹਿਦਾ ਮੈ ਇੱਥੌ ਛੱਡੇਯਾ ਪਾਠ। ਥੋ ਸ਼ੁਰੂ ਕਰਨਾ ਔਹ ਸਿਸਟਮ ਆ ਔ। ਔਦੀ ਕੋਈ ਐ ਜਾਦਾ ਕੰਡੀਸ਼ਨ ਨੀ ਹੈਗੀ। ਮੈਂ ਘਰੇ ਕਰਿਆ ਸੀ ਨਾ ਮੇਰੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਲਿਆਂਦੇ ਹੋਏ ਨੇ ਘਰੇ।
ਹਮ- ਹਮ।
ਮੈਂ ਦੋ ਵਾਰੀ ਕਰਿਆ ਸੀਗਾ। ਸਹਿਜ ਪਾਠ ਮੈ ਔਦਾ।
ਅੱਛਾ। ਬਸ ਮੈਂ ਵੀ ਸੋਚ ਰੀ ਸੀ, ਮੈਂ ਵਿ ਗੁਟਕਾ ਸਾਹਿਬ ਵੀ ਲੈ ਕੇ ਆਉਂਗੀ ਹਾਂ।
ਲੇ ਆ ਗੁਟਕਾ ਸਾਹਿਬ ਤਾਂ ਔਥੇ- ਜਿੱਥੇ ਹੁਣ ਤੁਸੀਂ ਔਥੇ ਤੇ ਨੀ ਝੂਠੇ- ਮੂਠੇ ਹੱਥ ਲਾਉਂਦੇ ਜੇ। ਇਕ ਡੈਪਰ ਹੀ ਨਮਬਂਰ ਪੈਨਾ ਹੁਗਾ।
ਜਿਥੇ ਮੰਦਿਰ ਹੈ, ਔਥੇ ਤਾਂ ਕੋਈ ਵੀ ਨੀ ਜਾਂਦਾ ਹੈਗਾ ਐਨੂੰ।
ਕੀ ਘਰੇ ਅਲੱਗ ਤੋਂ ਕਮਰਾ ਬਨਾਏਆ ਹੋਇਆ।
ਅਲੱਗ ਤੋਂ ਆ ਊਣੇ ਬਣਾਇਆ ਹੋਇਆ ਔਦਾਂ ਰੂਮ। ਔਥੇ ਸਾਰੀ ਦੇਵੀ -ਦੇਵਤਿਆਂ, ਦੀਆਂ ਗੁਰੂਆਂ, ਪੀਰਿਆਂ, ਪੀਰਾਂ ਦੀਆਂ ਹਨਾ। ਗੁਰੂ ਨਾਨਕ ਦੇਵ ਜੀ ਦੀਆਂ, ਸਾਰਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਔਥੇ ਜੋਤ ਬਾਲਦੀ ਆ ਸਾਡੀ। ਸਵੇਰੇ ਮੰਮਾ ਲਾਂਦੇ ਨੇ ਚਾਚੀ ਲਾਂਦੇ ਨੇ ਸ਼ਾਮ ਨੂੰ ਵੀ ਲਗਾਉਂਦੇ ਨੇ।
ਅੱਛਾ ਤੁਸੀਂ ਉਹਹੋ ਮਤਲਬ ਕੱਠੇ ਹੀ ਹੋ ਸਾਰੇ ਜਾਨੇ।
ਹਾਂਜੀ, ਸਾਰੇ ਕੱਠੇ ਰੈਣੇ ਆਂ ਅਸੀਂ।
ਇੱਕ ਘਰ ਚ ਵਧੀਆ ਜੋਇੰਟ ਫੈਮਲੀ ਆ ਫਿਰ ਤਾ।
ਕਾਫੀ ਟੈਮ ਤੋਂ ਆਂ।
ਨਾ ਵਧੀਆ ਗੱਲ ਆ ਜੋਇੰਟ ਫੈਮਿਲੀ ਦੇ ਵਿੱਚ ਚ ਸੋਸ਼ਲਾਈਜੇਸ਼ਨ ਕੈੰਦੇ ਜੀ ਛੇਤੀ ਫੜਦੀ ਆ।
ਮਤਲਬ?
ਬੱਚੇ ਦਾ ਸਮਾਜੀਕਰਨ ਕੈੰਦੇ ਤੇਜ ਹੁੰਦਾ ਜਿੱਥੇ ਜੋਇੰਟ ਫੈਮਿਲੀ ਹੋਏ। ਆਦਤਾਂ-ਆਦਤਾਂ ਕੈੰਦੇ ਛੇਤੀ ਓਹਦੀਆਂ ਸਿੱਖਦਾ ਓਹ ਅਪਣੇ ਮਤਲਬ ਸਮਾਜ ਦੇ ਕਿਵੇਂ ਓਨੇ ਸਮਾਯੋਜਨ ਕਰਨਾ ਕਿਸ
ਹਾਂ-ਹਾਂ ਏਹ ਤਾਂ ਹੈ।
ਓਹ ਛੇਤੀ ਸਿੱਖਦਾ।
ਜੇੜੀ ਮਤਲਬ ਜੇ ਮਤਲਬ ਏਦੇ ਇਚ ਏ ਆ ਜਦੋਂ ਅਸੀਂ ਕਿਸ ਕੇਰ ਮਤਲਬ ਕਿਤੇ ਜਾਨੇ ਆ ਨਾ ਫੇਰ ਅਸੀਂ ਓਹੀ ਮਹੌਲ ਚ ਢਲ ਜਾਨੇ ਆ।
ਹਾਂ, ਫੇਰ ਏਹੀ ਆ।
ਕਈ ਹੁੰਦੇ ਨੇ ਨਾ ਵਈ ਕੰਫਰਟੇਬਲ ਨੀ ਹੁੰਦੇ ਹੈਗੇ ਦੂਜੇ ਦੇ ਘਰੇ ਜਾ ਕੇ ਹਨਾ। ਜਿਵੇਂ ਹੁੰਦਾ ਹੀ ਯਾ ਬਟ ਅ ਸਾਨੂੰ ਐਵੇਂ ਦਾ ਕੁਛ ਫੀਲ ਨੀ ਹੁੰਦਾ।
ਹਾਂਜੀ।
ਚਾਂਜਿੰਗ ਹੋਈ ਨੀ ਨਬੇ ਪਸੈਂਟ।
ਨਾ-ਨਾ, ਵਧੀਆ ਗੱਲ ਆਂ।
ਓਹੀ ਤਾਂ ਗੱਲ ਐ ਚਲੋ ਠੀਕ ਹੈ ਜੀ, ਫੇਰ ਕਰਦੇ ਆ ਆਪਾ।
ਓਕੇ ਜੀ ਓਕੇ।
ਓਕੇ-ਓਕੇ, ਠੀਕ ਏ।
ਠੀਕ।